ਹੈਲੋ।
ਹੈਲੋ, ਸਾ ਸ਼੍ਰੀ ਕਾਲ ਜੀ।
ਸ ਸ਼੍ਰੀ ਕਾਲ, ਕੀ ਹਾਲ-ਚਾਲ ਨੇ?
ਬਸ ਵਧੀਆ ਜੀ, ਹੋਰ ਤੁਸੀਂ ਸੁਣਾਓ?
ਬਸ ਠੀਕ, ਕੀ ਕਰਦੇ ਪਏ ਸੀਂ?
ਬਸ ਕੁਛ ਨੀ, ਫ੍ਰੀ ਹੋ ਕੇ ਬੈਠੇ ਦੇ ਸੀ। ਚਾਹ ਵਗੈਰਾ ਪੀ ਕੇ, ਮੈਂ ਸੋਚ ਰੀ ਸੀ ਤਾਨ--ਹਾਂਜੀ ਹਾਂਜੀ।
ਹਾਂ, ਬਸ ਮੈਂ ਵੀ ਹੁਣ ਬਣਾਣ ਲੱਗੀ ਆ ਨਾਲ-ਨਾਲ ਫਿਰ ਪੀਂਦੀ ਆਂ।
ਅੱਛਾ, ਤੇ ਓ ਬੱਚੇ, ਬੱਚੇ ਠੀਕ ਤਾਡੇ?
ਹਾਂਜੀ, ਬੈਠਾ ਏ ਏਧਰ ਈ, ਕੋਲ ਈ ਏ ਮੇਰੇ।
ਅੱਛਾ, ਹੋਰ ਘਰ-ਪਰਿਵਾਰ ਸਭ ਠੀਕ ਏ?
ਹਾਂਜੀ ਹਾਂਜੀ, ਸਭ ਵਧੀਆ।
ਹੋਰ ਮੈਂ ਮੈਂ ਸੁਣਿਆ ਸੀ ਤੁਐਡੇ ਮਤਲਬ ਫਾਦਰ ਸਾਬ ਨੂੰ ਕੁਛ ਹੋਇਆ ਸੀ।
ਹਾਂਜੀ ਹਾਂਜੀ, ਓਨਾਂ ਨੂੰ ਨਾ ਮਤਲਬ
ਨਾ ਬੀ ਪੀ ਵਗੈਰਾ ਵੱਧ ਗਿਆ ਇਕ ਦਮ, ਕੈਸਟਰ੍ਰੋਲ ਦੀ ਪ੍ਰੋਬਲਮ ਸੀ ਓਨਾਂ ਨੂੰ ਨਾ।
ਅੱਛਾ।
ਹਾਂਜੀ।
ਤੇ ਹੁਣ ਠੀਕ ਨੇ ਓ?
ਹਾਂਜੀ, ਹੁਣ ਤੇ ਠੀਕ ਨੇ ਬਸ ਮੈਡੀਸਨਸ ਚੱਲ ਰਈਆਂ ਨੇ ਨਾ।
ਅੱਛਾ-ਅੱਛਾ।
ਹਾਂਜੀ-ਹਾਂਜੀ।
ਮੈਂ ਕੇਆ ਚਲ ਹਾਲ-ਚਾਲ ਪੁੱਛੀਏ ਫ਼ੋਨ ਕਰਕੇ।
ਹਾਂ, ਨਈ ਠੀਕ ਏ।
ਹਾਂਜੀ।
ਹੂੰ, ਤੁਸੀ ਸੁਣਾਓ ਔਰ, ਹੂੰ।
ਮੈਂ ਪੁੱਛਣਾ ਸੀ ਤਾਨੂੰ ਕਿ ਔਨਲਾਈਨ ਤੇ ਔਫਲਾਈਨ ਸ਼ੋਪਿੰਗ ਦੇ ਵੇਚ ਕੀ ਮਤਲਬ ਚੀਜ਼ ਹੁੰਦ ਦੀ ਐ।
ਔਨਲਾਈਨ ਤੁਸੀਂ ਕੀ ਕਲੈ ਮਤਲਬ ਸ਼ੋਪਿੰਗ ਕਿਸ ਚੀਜ਼ ਦੀ ਕਰਨੀ ਏ ਤੁਸੀਂ?
ਜਿਵੇਂ ਕਿ ਮੈਂ ਸੋਚ ਰੀ ਆਂ ਕਿ ਮੈਂ ਨਾ ਮਤਲਬ ਔਨਲਾਈਨ ਨਾ ਮੈਂ ਅ ਅੱਜ-ਕੱਲ ਓ ਚੱਲਿਆ ਹੋਇਆ ਵਾ ਮਤਲਬ ਕਿ ਡਰੈਸਾਂ ਆਂਦੀ ਪਈਆਂ ਨੇ ਬੜੀ-ਬੜੀ ਪਿਆਰੀਆਂ। ਮੈ ਨਾ ਫੰਕਸ਼ਨ ਤੇ ਜਾਨਾ ਸੀ। ਤੇ ਮੈਂ ਔਨਲਾਈਨ ਡਰੈੱਸ ਦੇਖ ਰੀ ਸੀ। ਮੇਕਅੱਪ ਦਾ ਸਮਾਨ ਹੋ ਗਿਆ ਜਿਵੇਂ ਫੋਡੇਸ਼ਨ ਕਿਸੇ ਮੰਗਾਣੀ ਹੋਵੇ ਤੇ ਮੈਂ ਓ ਚੀਜ਼ਾਂ ਦੇਖ ਰੀ ਸੀ। ਕਿ ਏਨਾਂ ਦੇ ਵਿੱਚ ਰੇਟ ਜਾਦਾ ਹੁੰਦਾ ਏ, ਕੇ ਔਫਲਾਈਨ ਦੇ ਵਿੱਚ ਰੇਟ ਮਤਲਬ ਐਸਤਰਾ ਹੁੰਦਾ।
ਯਾਰ ਮੈਂ ਨਾ ਕੁੱਛ ਐਵੇਂ ਦਾ ਮੈਂ ਨਾ ਕੁਛ ਐਵੇਂ ਦਾ ਜਿਵੇਂ ਮੇਕਅਪ ਵਗੈਰਾ ਹੁੰਦਾ ਐ ਨਾ ਐ ਓਨਲਾਈਨ ਲੈ ਲੈਨੀ ਆ ਜਿਵੇਂ ਮਿੰਨਤਰਾ ਐਪ ਹੈਗਾ ਨਾ
ਹਾਂਜੀ-ਹਾਂਜੀ।
ਹਾਂਜੀ ਐਨਾਂ ਤੋਂ ਲੈ ਲੇਣੀ ਆ। ਡਰੈਸਿਸ ਦਾ ਤੇ ਦੇਖੋ ਜਿਵੇਂ ਪਾਰਟੀ ਵੀਅਰ ਐਵੇਂ ਦਾ ਕੁੱਝ ਲੈਣਾ ਹੋਏ- ਫਿਰ ਤੇ ਮੈ ਤੋ ਸ਼ੋਪ ਤੋਂ ਈ ਲੈਨੀ ਆ। ਆ ਕੈਜੂਅਲ ਡਰੈਸਿਸ ਵਗੈਰਾ ਲੈਣੀਆ ਹੋਣ, ਫਿਰ ਮੈਂ ਲੈ ਲੈਂਨੀ ਆ ਸ਼ੋਪਿੰਗ ਕਰ ਲੈਨੀ ਆ।
ਅੱਛਾ-ਅੱਛਾ, ਅੱਛਾ। ਰੋਵਾਈ ਨਾ ਬੰ ਬੰਦੇ ਨੂੰ ਥੋੜ੍ਹੀ ਜੇਹੀ ਪਤਾ ਹੋਣਾ ਚਾਇਦਾ, ਮੈਂ ਇੱਕ ਵਾਰੀ ਸਾਡੇ ਕਿਸੇ ਨੇ ਮੰਗਾਈ ਸੀ, ਔਨਲਾਈਨ ਸ਼ੋਪਿੰਗ ਦੇ ਵਿੱਚ ਸੂਟ ਵੇਖਿਆ ਏਨਾਂ ਨੇ ਮੰਗਾਯਾ, ਤੇ ਮੰਗਾਣ ਦੇ ਵਿੱਚ ਆਯਾ ਤੇ ਖਾਂਦੇ ਕੁਛ ਹੋਰ ਏ ਪੇਜਦੇ ਕੁਛ ਹੋਰ ਏ ਚਾਰ ਪੀਸ ਪੇਜੇ ਛੋਟੇ-ਛੋਟੇ। ਰੁਮਾਲ ਜਿੰਨੇ।
ਹਾਂ ਓਹ ਨਾ
ਤੇ ਫੇਰ ਕੱਪੜੇ ਤੇ ਵਿਸ਼ਵਾਸ ਨਈ ਬਣਦਾ। ਤੇ ਔਨਲਾ, ਅ ਜੇੜੇ ਮੇਕਅੱਪ ਦਾ ਸਮਾਨ ਏ, ਓਦੇ ਵਿੱਚ ਚਲੋ ਫਿਰ ਮੈਂ ਵੇਖ ਲੈਂਨੀ ਆ ਮਾੜਾ-ਮੋ ਟਾ ਤੇ
ਹਾਂ ਓ ਲੈ ਲੈਂਨੇ, ਮੈਂ ਵੀ ਔਨਲਾਈਨ ਮੇਕਅਪ ਵਗੈਰਾ ਲੈ ਲੈਂਨੀ ਆ।
ਹਾਂ।
ਲੇਕਿਨ ਐ ਜੋ, ਡਰੈਸਿਸ ਵਗੈਰਿਆ ਨੇ ਐ ਪਾਰਟੀ ਵਿਅਰ ਵਗੈਰਾ, ਐ ਤੇ ਫਿਰ ਮੈਂ ਸ਼ੋਪ ਤੋਂ ਈ ਲੇਨੀ ਆ। ਯਾਂ ਫਿਰ ਜਿਵੇਂ ਕੈਜੂਅਲ ਹੋ ਗਈ, ਜਿਵੇਂ ਓ ਅਪਾਂ ਔਨਲਾਈਨ ਲੈ ਲਯਾ, ਜਿਵੇਂ ਡਰੈਸਿਸ ਹੋ ਗਈ ਵਨਪੀਸ ਹੋ ਜਂਦੇ ਨੇ। ਐਵੇ ਦੀ, ਇਹ ਲੇਲੋ ਔਨਲਾਈਨ।
ਹਾਂਜੀ।
ਤੁਹਾਡੇ ਉੱਥੇ ਤੇ ਬਹੁਤ ਸ਼ੋਪ ਹੈਗੀਆਂ ਨੇ। ਤੁਸੀਂ ਉ
ਸਾਡੇ ਤੇ-ਤੇ ਬਹੁਤ ਜ਼ਿਆਦਾ ਸ਼ੋਪਸ ਹੈਗੀਆਂ ਨੇ। ਬਹੁਤ ਵਧੀਆ-ਵਧੀਆ ਵੀ ਹੈਗ
ਵਰਾਇਟੀ ਵੀ ਮਿਲ ਜਾਂਦੀ ਏ ਤੁਆਡੇ ਉੱਥੇ।
ਟੀ ਵੀ ਬਹੁਤ ਜ਼ਿਆਦਾ ਮਿਲ ਜਾਂਦੀ ਐ। ਪਰ ਐ ਨਾ ਇੱਕ ਅੱਜ-ਕੱਲ੍ਹ ਔਨਲਾਈਨ ਟਰੈਂਡ ਚੱਲ ਗਿਆ। ਨਾਲ਼ੇ ਗਰਮੀ ਗਿੱਲੇ ਜੇ ਕਰਕੇ ਲੋਕੀਂ ਬਾਹਰ ਨੀ ਨਿਕਲਦੇ। ਉਹ ਸੋਚਦੇ ਅਸੀਂ ਘਰ ਬੈ ਕਿ ਮੰਗਾ ਲੀਏ ਤੇ ਮੈਂ ਤਾਂ ਪੁੱਛਦੀ ਸੀ।
ਨ‌ਏ, ਉਹ ਤੁਆਡੀ ਗੱਲ ਤੇ ਸਹੀ ਐ। ਲੇਕਿਨ ਪਤਾ ਕੀ ਹੁੰਦਾ ਜਿਵੇਂ ਪਾਰਟੀਵੇੇਅਰ ਚੀਜ਼ ਹੁੰਦੀ। ਉਹ ਥੋੜ੍ਹੀ ਕੋਸਟਲੀ ਹੋ ਜਾਂਦੀ ਆ।
ਹਾਂ।
ਤੇ ਫਿਰ ਹੈਵੀ ਵਿੱਚ ਤੇ। ਹਾਂ, ਫਿਰ ਹੁੰਦੈਂ ਕਿ ਬੰਦਾ ਦੇਖ ਲੇ।
ਹਾਂ, ਫੇਰ ਡਰ ਜਿਹਾ ਵੀ ਲੱਗਦਾ। ਕੱਪੜਾ ਫੈਬਰਿਕ, ਕਿਸ ਤਰ੍ਹਾਂ ਦਾ ਆਣਾ, ਕਿਸ ਤਰ੍ਹਾਂ ਦਾ ਨਹੀਂ ਆਣਾ। ਇਹ ਚੀਜ਼ ਨੂੰ ਕਨਫਰਮ ਹੋ ਜਾਂਦਾ ਨਾ ਬੰਦਾ। ਤੇ ਉਹੀ ਨਾ, ਫੇਰ ਮੈਂ ਥੋੜਾ ਡਰਦੀ ਵੀ ਸੀ। ਕਿਉਂਕਿ, ਅਸੀਂ ਵੀ ਜਾਣਾ ਹੈਗਾ ਸੀ ਨਾ, ਫੰਕਸ਼ਨ ਤੇ। ਤੇ ਮੈਂ ਸੋਚਦੀ ਸੀ ਕਿ, ਕੋਈ ਪਾਰਟੀਵੇਰਿਗ ਕਿ ਮਤਲਬ, ਡਰੈੱਸ ਲੈ ਕੇ ਆਵਾਂ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ, ਕਿਸ ਤਰ੍ਹਾਂ ਲਵਾਂ ਮੈਂ। ਮੈਨੂੰ ਡਰੈੱਸ ਦੀ ਨੀ
ਕੋਟਸੈਟ ਦੇਖ ਲੋ ਤੁਸੀਂ। ਅੱਜ-ਕੱਲ੍ਹ ਤੇ ਪਾਰਟੀ ਵੇਅਰ ਕੋਟਸੈਟ ਬੜੇ ਅੱਛੇ ਚੱਲੇ ਹੋਏ ਨੇ।
ਕੋੈਟਸੈਟ ਬਟ, ਇੰਗੇਜਮੈਂਟ ਤੇ ਕੋਟਸੈਟ ਨੀ ਨਾ ਚੰਗੇ ਲੱਗਣਗੇ।
ਨਹੀਂ, ਪਾਰਟੀ ਵੇਅਰ ਵਿੱਚ ਬਹੁਤ ਅੱਛਾ ਦਿਖਾ ਰਹੇ ਨੇ ਉਹ। ਉਹਦੇ ਵਿੱਚ ਦੇਖ ਲੋ।
ਹਾਂ, ਪਰ ਮੈਂ ਸੋਚ ਰਹੀ ਸੀ ਕਿ ਜਿੱਦਾਂ ਕੋਈ ਨਾ ਮੈਨੂੰ ਹੈਵੀ ਜਿਹਾ, ਕੋਈ ਸ਼ਰਾਰਾ ਟਾਈਪ ਹੋਜੇ। ਤੇ ਸ਼ੋਟ-ਸ਼ੋਟ ਕਮੀਜ਼ ਹੋਜੇ। ਐਵੇਂ 'ਚ ਕੁਛ ਮਿਲ ਜੇ। ਉਹ ਵੀ ਸੋਹਨੀਆਂ ਲੱਗਦੀਆਂ। ਬੰਦਾ ਉਹਦੇ ਨਾਲ ਹਾਈ ਪੋਨੀਟੇਜ ਹੇਅਰ ਸਟਾਈਸ ਕਰਵਾਵੇ। ਫੇਰ, ਬਹੁਤ ਅੱਛਾ ਲੱਗਦਾ ਐਵੇ।
ਹਾਂ, ਉਹ ਵੀ ਦੇਖ ਸਕਦੇ ਓ।
ਹਾਂ ਤੇ, ਮੈਨੂੰ ਕੱਲ੍ਹ ਦੀ ਫੋਟੋਆਂ ਵੇਖ-ਵੇਖ ਕੇ ਪਰੇਸ਼ਾਨ ਹੋਈ ਦੀ ਸੀ। ਮੈਂ ਕਿਹਾ ਵੇਖਾ ਸ‌ਈ, ਇਹਦੇ 'ਚ ਕਿੱਦਾਂ ਦੀ ਮਤ ਮਤਲਬ, ਡਰੈੱਸਾਂ ਅਜ-ਕੱਲ੍ਹ ਚੱਲਦੀਆਂ ਪਈਆਂ। ਡਿਜ਼ਾਇਨ
ਹੁੰ, ਤੁਹਾਡੇ ਉੱਧਰ ਦੇ ਦੋ-ਤਿੰਨ ਸ਼ੋਪ ਭਾਈ ਨਾ, ਉਦੇ ਕੋਲ ਪਾਰਟੀਵੇਅਰ ਡਰੈਸਿਸ ਰੈਡੀਮੇਡ ਵੀ ਮਿਲਦਿਆਂ ਨੇ।
ਮਿਲਦੀਆਂ ਨੇ ਪਰ, ਕੱਪੜਾ ਨੀ ਨਾ ਸਹੀ ਹੁੰਦਾ ਦਾ ਦੇ
ਨ‌ਈਂ-ਨ‌ਈਂ, ਔਨਲਾਈਨ ਨੀ ਸ਼ੋਪ ਤੋਂ। ਓਧਰ ਕੱਪੜਾ ਵੀ ਸਹੀ ਏ।
ਹੁਣ ਮੈਂ ਤੁਹਾਡੇ ਉੱਧਰੋਂ ਲਿਆਏ। ਤੁਹਾਡੇ ਜਿੱਥੇ ਮਲਬ, ਸਾਡੇ ਰੈਲੇਟਿਵ ਹੈਗੇ। ਉਹਨਾਂ ਦੇ ਉੱਧਰ ਦੀ ਸੈਡ ਤੋਂ ਲਿਆਈ ਸੀ ਮੈਂ, ਕੱਪੜਾ। ਤੇ ਮਿਨੂੰ ਬਹੁਤ ਵਧੀਆ ਮਤਲਬ, ਬੱਚਿਆਂ ਦੇ ਮਿਲਗੇ ਸੀ।
ਅੱਛਾ।
ਬੱਚਿਆਂ ਦੇ ਮੈਂ ਲੈ ਕੇ। ਹਾਂਜੀ-ਹਾਂਜੀ। ਤੇ ਉਹ ਬੱਚਿਆਂ ਦੇ ਬੜੇ ਵਧੀਆ ਮਿਲਗੇ ਸੀ ਮੈਨੂੰ। ਬਹੁਤ ਵਧੀਆ, ਇੱਕ ਸਕਰਟ ਵਿੱਚ ਮਿਲਿਆ ਸੀ। ਇੱਕ ਪਲਾਜ਼ੋ ਦੇ ਵਿੱਚ ਮਿਲਿਆ, ਬੜਾ ਸੋਹਣਾ ਮੈਂ ਦੋਨਾਂ ਦੀ ਸੇਮ ਈ ਡਰੈਸ, ਫਿਰ ਲੈ ਕੇ ਆਈ ਉੱਥੋਂ ਜਾ ਕੇ। ਮੈਂ ਕਿਹਾ ਦੋਨਾਂ ਸ, ਦੋਨਾਂ ਨੂੰ ਸੇਮ ਲੈ ਕੇ ਦਿੰਨੀ ਆ। ਮੈ ਕਿਹਾ ਜਦੋਂ ਦੋ ਬੱਚੇ ਇੱਕੋ ਜਿਹੇ ਹੋਣ ਨਾ, ਸੇਮ ਹੋਣ ਤੇ ਫਿਰ ਉਹਨਾਂ ਨੂੰ ਸੇਮ ਡਰੈੱਸਾਂ ਪਾਈਆਂ, ਬੜੀਆਂ ਸੋਹਣੀਆਂ ਲੱਗਦੀਆਂ। ਮੈਂ ਕਿਹਾ, ਮੇਰੇ ਨਾਲ ਭਾਏ ਤੁਹਾਡੀ ਮੈਚਿੰਗ ਹੋਏ ਨਾ ਹੋਏ, ਪਰ ਤੁਹਾਡੀ ਦੋਨਾਂ ਭੈਣਾਂ ਦੀ ਮੈਚਿੰਗ ਹੋਣੀ ਚਾਹੀਦੀ ਐ।
ਨਹੀਂ ਅੱਛੇ ਲਗਦੇ, ਬੱਚਿਆ ਦੇ ਟਵਿਨਿੰਗ ਨਾ। ਬੜੇ ਸੋਹਣੇ-ਸੋਹਣੇ ਕੱਪੜੇ ਆਏ ਆ ਅੱਜ-ਕੱਲ, ਸ੍ਕਰਟ ਹੋ ਗਈ ਸ਼ਰਟਸ ਹੋਗੀਆਂ।
ਉਹ ਦਾ ਜਿਹੜਾ ਪ੍ਰਾਈਜ਼ ਵੀ ਨਾ, ਉਹ ਵੀ ਰੀਜ਼ਨੇਬਲ ਹੈਗਾ ਸੀ ਤੇ ਫਿਰ ਮੈਂ ਉੱਥੋਂ ਹੀ ਲੈਕੇ ਆਈ ਸੀ।
ਅੱਛਾ।
ਹੂੰ
ਸਹੀ ਏ, ਮੈਨੂੰ ਵੀ ਦੱਸਣਾ ਤੁਸੀਂ ਸ਼ੋਪ ਨਾ।
ਹਾਂਜੀ ਜ਼ਰੂਰ, ਤੁਸੀ ਆਓਗੇ ਨਾ, ਮੈਂ ਤੁਹਾਨੂੰ ਜ਼ਰੂਰ ਲੈ ਦੱਸਾਂਗੀ। ਵੈਸੇ ਈ ਮੈਨੂੰ ਲੱਗਦਾ, ਕਿ ਤੁਸੀ ਮੈਨੂੰ ਦੱਸੇ ਸੀ। ਸ਼ੌਪ ਦੇ ਬਾਰੇ ਏਦੇ ਬਾਰੇ ਤੁਸੀਂ ਓ ਦੱਸਿਆ ਸੀ, ਸ਼ਾਇਦ।
ਅਸੀ ਜਿਹੜੇ ਅੰਦ ਜਿਹੜੇ ਅੰਦਰ ਵਾਲੇ ਸਾਈਡ ਸੀ?
ਹਾਂਜੀ-ਹਾਂਜੀ।
ਅੱਛਾ, ਅੱਛਾ, ਅੱਛਾ, ਓਧਰ ਸਹੀ ਹੁੰਦਾ ਕੱਪੜਾ ਹਨਾ?
ਹਾਂਜੀ ਬਹੁਤ ਵਧੀਆ ਨਾਲੇ, ਵਰਾਇਟੀ ਬਹੁਤ ਜ਼ਿਆਦਾ ਸੀ ਹਰ ਇੱਕ ਚੀਜ਼ ਸੀ। ਇੱਕ ਮੈਨੂੰ ਬਹੁਤ ਵਧੀਆ ਲੱਗਿਆ, ਹਜੇ ਮੈਂ ਇੱਕ ਓ ਲੈਕੇ ਆਵਾਂਗੀ, ਮੈਂ ਕਾ ਹੁਣ ਨਾ ਥੋ ਮਤਲਬ, ਫੰਕਸ਼ਨ ਤੋ ਹੋ ਆਈਏ।
ਹਾਂਦੀ, ਨਹੀਂ ਸਹੀ।
ਓਨਾ ਕੋਲ ਵਰਾਇਟੀ ਬੜੀ ਵਧੀਆ, ਗਰਲਜ਼ ਦੀ ਬਹੁਤ ਜ਼ਿਆਦਾ ਵਧੀਆ ਵਰਾਇਟੀ।
ਅੱਛਾ-ਅੱਛਾ, ਨਹੀਂ ਸਹੀ ਕੀਤਾ ਤੁਸੀਂ ਮੈਂ ਵੀ ਜਾਂਦੀ ਆ ਨਾ ਜਦ ਉੱਧਰ ਆਂਨੀ ਆ ਮੈਂ, ਤੇ ਮੈਂ ਉੱਧਰੋਂ ਹੀ ਲੈਕੇ ਆਉਂਨੀ ਆ ਦੋ ਤਿੰਨ ਡ੍ਰੈਸੇਸ ਆਪਣੀਆਂ ਵੀ ਲੈ ਲੈਂਨੀ ਆ, ਬੱਚੇ ਦੀਆਂ ਵੀ ਲੈ ਲੈਂਨੀ ਆ। ਕੁਛ ਔਦੇ ਕੋਲ ਨਾ ਨਾਈਟ ਵੀਅਰ ਦੀ ਬੜੀ, ਅੱਛੀ ਹੋਏਗੀ। ਆਪਾਂ ਜਿਵੇਂ ਨਾਈਟ ਸੁਟ ਲੈਂਨੇ ਆ, ਅਸੀ। ਹਾਂ, ਬੜੀ ਵਰਾਇਟੀ ਏ, ਉਹਦੇ ਕੋਲ।
ਹਾਂ, ਤੇ ਮੈਂ ਉਹਨਾਂ ਕੋਲ ਲੈਕੇ ਆਈ ਸੀ, ਮੈਂ ਕਿਹਾ ਚਲੋ ਤੁਸੀਂ ਮੈਨੂੰ ਇੱਥੋਂ ਦੀ ਦਿਖਾਦੋ ਤੇ, ਮੈਂ ਬੱਚਿਆਂ ਦੇ ਲੈਣੇ ਆ ਮੇਨ, ਮੈਂ ਕਿਹਾ ਆਪ ਤੇ ਅਸੀਂ ਜਾਵਾਂਗੇ ਜਿੱਥੇ ਵੀ ਘੁੰਮਾਂਗੇ ਉੱਥੋਂ ਫਿਰ, ਦਿਲ ਕਰ ਪੈਂਦਾ ਚੀਜ਼ ਵੇਖਕੇ ਲੈਣ ਨੂੰ, ਅਸੀਂ ਉੱਥੋਂ ਲੈ ਲਾਂਗੇ। ਤੇ ਬੱਚਿਆਂ ਨੂੰ ਲੈ ਦੇਂਨੇ ਆ, ਕਿਉਂਕਿ ਬੱਚੇ ਜਿਹੜੇ ਨਾ ਕੱਪੜੇ'ਚ ਹਾਈਟ ਕੱਢ ਲੈਂਦੇ ਆ ਦੋ ਤਿੰਨ ਮ੍ਹੀਨੀਆਂ ਬਾਅਦ, ਤੇ ਛੋਟੇ ਹੋ ਜਾਂਦੇ ਨੇ।
ਹਾਂ-ਨਹੀਂ, ਬੱਚਿਆਂ ਦਾ ਵੈਸੇ ਵੀ ਕੱਪੜੇ ਵੀ ਹੋਣੇ ਚਾਹੀਦੇ ਨੇ। ਨਾਲੇ, ਕਿਤੇ ਜਾਓ-ਆਓ ਤੇ ਦੋ-ਤਿੰਨ ਔਪਸ਼ਨ ਤੇ ਹੋਰ ਹੋਣੇ ਚਾਹੀਦੇ ਨੇ, ਬੱਚਿਆ ਦੇ।
ਖ਼ਰਾਬ ਕਰ ਲੈਂਦੇ ਨੇ, ਦੇਖ ਬੱਚੇ ਨਾਲੇ ਬੇ ਨਾਲੇ ਇੰਨਾ ਦੇ ਕੱਪੜੇ ਮਿੰਟ'ਚ ਛੋਟੇ ਹੋ ਜਾਂਦੇ ਆ, ਦੋ ਮਹੀਨੇ ਤੋਂ ਉ ਤੇ ਕੱਪੜਾ ਟੱਪਦਾ ਈ ਨਹੀਂ ਹੈਗਾ।
ਹਾਂ, ਗ੍ਰੋਈੰਗ ਏਜ ਹੈਗੀਏ ਨਾ।
ਹਾਂ-ਹਾਂ। ਹੁਣ ਪਿੱਛੇ ਜੇ ਮੈਂ ਗੁੜੀਆ, ਆਪਣੀ ਗੁੜੀਆਂ ਨੂੰ ਲੈਕੇ ਦਿੱਤੇ ਸੀ ਕੱਪੜੇ, ਤੇ ਉਹ ਛੋਟੇ ਹੋ ਗਏ। ਮੈਂ ਕਿਹਾ, ਦੱਸ, ਹਜੇ ਦੋ-ਤਿੰਨ ਮਹੀਨੇ ਨੀ ਹੋਏ ਤੈਨੂੰ ਕੱਪੜੇ ਲੈਕੇ ਦਿੱਤੇ ਐ ਤੇ ਫੇਰ ਛੋਟੇ ਹੋਗੇ ਹੁਣ ਫੇਰ ਜਾਣਾ ਹੀ ਫੇਰ ਦੋ-ਦੋ ਜੋੜੇ ਲੈਕੇ ਦਿੱਤੇ ਮੈ ਮੈਂ'ਕਿਅਤ ਚੱਲ ਦੋ ਤਿੰਨ ਦਿਨ ਵਾਸਤੇ ਈ ਜਾਣਾ ਵਾ ਫੇਰ ਲੈਕੇ ਦਿੱਤੇ ਦੋ-ਦੋ ਜੋੜੇ ਮੈਂ।
ਆ ਸਈ ਐ।
ਹੂੰ।
ਹੋਰ ਤੁਸੀਂ ਦੱਸੋ?
ਬਸ ਕੁਛ ਨੀ।
ਹੋਰ ਸੁਣਾਓ?
ਬਸ ਕੁਛ ਨੀ ਚਾਹ ਬਣਾਨ ਲੱਗੀ ਸੀ ਚਾਹ ਪੀ ਲੱਗੀਂ
ਹੋਰ ਤੁਹਾਡੇ ਬੱਚੇ?
ਬੈਠਾ ਏ ਜਈ ਉੱਪਰ ਚੀਕਾ ਮਾ ਵਾਜਾਂ ਆਂਦੀਆ ਪੀਆ ਨੇ ਓਦੀਆਂ। ਫਿਰਨ ਜਾਵਾਂਗੇ ਤੇ ਥੋੜਾ ਬੈਠੇਗਾ। ਹਾਂਜੀ।
ਬੱਚੇ ਬੈਂਦੇ ਨੀ ਨਾ ਹੈਗੇ ਬੱਚੇ ਵੀ ਨਾ ਜਿੱਥੇ-ਜਿੱਥੇ ਮਾਵਾ ਹੁੰਦੀਆਂ ਉੱਥੇ ਨਾਲ-ਨਾਲ ਜਾਂਦੇ ਨੇ।
ਹਾਂ ਅੱਗੇ-ਪਿੱਛੇ ਘੁੰਮਦੇ ਨੇ ਡਰ ਈ ਲੱਗਦਾ ਆਪਣੇ-ਆਪ ਪੌੜੀਆਂ ਚ ਆਪਣੇ ਉ ਤਰਨਾ ਚੜ੍ਹਨਾ ਫਿਰ ਅੱਗੇ-ਪਿੱਛੇ ਮੈਨੂੰ ਬੜਾ ਡਰ ਲੱਗਦਾ ਪੂਰਾ ਦਿਨ ਐਈ ਰੇਂਦਾ ਮੈਂ ਥੱਲੇ ਆ ਜਾਵਾਂਗੇ, ਨਾਲ ਬ ਜਾਵਾਂਗੇ ਨਾਲ ਉੱਪਰ-ਨੀਚੇ, ਅੰਦਰ-ਬਾਰ ਅੱਗੇ-ਪੀ ਪਿੱਛੇ-ਪਿੱਛੇ ਘੁੰਮਦਾ ਰੇਂਦਾ।
ਥੱਲੇ-ਉੱਤੇ ਵਾਲਾ ਸਿਸਟਮ ਨਾ ਬੜਾ ਬੇਕਾਰ ਲੱਗਦਾ ਨਿੱਕੇ-ਨਿੱਕੇ ਬੱਚਿਆਂ ਦੇ ਨਾਲ ਮੈਨੂੰ ਤੇ ਬੋਤ ਬੇਕਾਰ ਲੱਗਦੈ।
ਹਾਂ ਬੱਚਿਆਂ ਦਾ ਧਿਆਨ ਬੱਚਿਆਂ ਵਿੱਚ ਜਾਂਦਾ ਏ।
ਕੀ ਸਾਜੇ ਤੇ ਬੰਦਾ ਕੈਂਦਾ ਨਾ ਜੇ ਹਾਡਾ ਕਮਰਾ ਉੱਪਰ ਏ
ਹੂੰ।
ਸਾਡਾ ਕਮਰਾ ਉੱਪਰ ਏ ਤੇ ਸਾਨੂੰ ਮਤਲਬ ਥੱਲੇ ਹਰ ਚੀਜ਼ ਲੈਣ ਜਾਣੀ ਪਏ ਬੜਾ ਦੀ ਕਰ ਪਰੇਸ਼ਾਨੀ ਹੁੰਦੀ ਆ ਓ ਛੋਟੇ ਬੱਚਿਆਂ ਨੂੰ ਜਾਦਾ ਓ ਜਿੱਦ ਕਰਕੇ ਨਾਲ ਜਾਣਕੇ ਫਿਰ ਕੈਨਗੇ ਸਾਨੂੰ ਚੀਜ਼ ਵੀ ਚੁੱਕੋ ਆਪਣੀ ਨਾਲ ਸਾਨੂੰ ਵੀ ਚੁੱਕੋ।
ਐ ਸਈ ਗੱਲ ਏ।
ਨਾ ਸਾਨੂੰ ਵੀ ਚੁੱਕੋ ਚੀਜ਼ ਤਾਂ ਚੁੱਕਣੀ- ਚੁੱਕਣੀ ਨਾਲ ਸਾਨੂੰ ਵੀ ਚੁੱਕੋ ਨਾਲ ਕੈਣਗੇ।
ਈ ਓਨਾਂ ਵੀ ਉ ਉੱਪਰ ਹੈਗਾ ਏ ਤੇ ਮੈਨੂੰ ਧਿਆਨ ਓਦੇ ਚਲੋ ਮੈਂ ਦੇਖਦੀ ਆ ਐਨੂੰ ਨਾ।
ਕਰ ਦੀਆਂ ਹੈਂ!
ਹਾਂਜੀ ਮੈਂ ਕਿਆ ਏਨੂੰ ਦੇਖ ਲੈ ਵੀ ਉੱਪਰ ਐ ਮੇਰਾ।
ਹਾਂਜੀ ਤੇ ਚਲੋ ਠੀਕ ਐ ਫਿਰ ਸਸ ਸ਼੍ਰੀ ਕਾਲ ਜੀ।
ਠੀਕ ਐ ਸਸ ਸ੍ਰੀ ਅਕਾਲ।